ਹੈਲੋ, ਹਾਂਜੀ ਭੈਣ ਜੀ ਸਸ ਸ੍ਰੀ ਕਾਲ ਜੀ।
ਜੀ ਹੋਰ ਸੁਣਾਓ ਕੀ ਹਾਲ ਏ।
ਬਹੁਤ ਵਦੀਆ, ਤੁਸੀਂ ਤੁਹਾਡਾ ਤੁਸੀਂ ਦੱਸੋ ਕੀ ਹਾਲ ਏ।
ਬਸ ਵਧੀਆ ਜੀ ਵਧੀਆ ਜੀ ਵਧੀਆ
ਹਾਂਜੀ, ਘਰ ਬਾਰ ਸਭ ਠੀਕ ਨੇ। ਬ ਤੇ ਤੁਹਾਡੇ ਸ ਸੱਸ ਸੋਹਰਾ ਸਭ ਪਰਿਵਾਰ ਵਧੀਆ।
ਜੀ ਭੈਣ ਜੀ ਸਭ ਕੁਛ ਠੀਕ ਠਾਕ ਏ, ਤੁਸੀਂ ਸੁਣਾਓ ਆਪਣੀ।
ਹਾਂਜੀ ਜੀਜੀ ਵਦੀਆ ਜੀ ਵਦੀਆ ਬਹੁਤ ਵਦੀਆਂ, ਪਰਮਾਤਮਾ ਦੀ ਪੂਰੀ ਕਿਰਪਾ ਐ ਜੀ।
ਚਲੋ ਪਰਮਾਤਮਾ ਦੀ ਤੇ ਜੀ ਕਿਰਪਾ ਈ ਹੋਣੀ ਚਾਈਦੀ ਆ, ਅਹ ਪ੍ਰਮਾਤਮਾ ਤੁਆਨੂੰ ਰੱਜ ਖੁਸ਼ੀ ਰੱਖੇ ਜੀ ਤੁਆਡੇ ਬਚਿਆਂ ਨੂੰ ਤੰਦਰੁਸਤੀ ਬਖਸ਼ੇ।
ਹਾਂਜੀ ਮੈਂ ਨਾ ਤੁਹਾਨੂੰ ਤਾਂ ਫੋਨ ਕੀਤਾ ਸੀ ਮੈਂ ਕਿਹਾ ਤੁਸੀਂ ਪਿੰਡ 'ਚ ਰਹਿੰਦੇ ਹੋ ਉੱਥੇ ਤੁਹਾਨੂੰ ਪਤਾ ਹੋਏਗਾ ਕਿ ਜਿਹੜੀ ਲੱਸੀ ਦਈ ਦਹੀਂ ਕਿਵੇਂ ਜਮਾਉਂਦੇ ਨੇ, ਮੇਰੇ ਕੋਲ ਇੱਕ ਤਾਂ ਦਹੀਂ ਸਹੀ ਨਹੀਂ ਜੰਮਦਾ ਤੇ ਬਾਜ਼ਾਰ ਤੇ ਕਹਿੰਦਾ ਮੇਰੇ ਬੱਚੇ ਖਾਂਦੇ ਨੇ ਉਹ ਕਹਿੰਦੇ ਸਾਨੂੰ ਖੱਟੀ ਜਹੀ ਲੱਗਦੀ ਏ।
ਅੱਛਾ ਜੀ ਅੱਛਾ! ਅੱਛਾ! ਚਲੋ ਮੈਂ ਤੁਹਾਨੂੰ ਦੱਸਦੀ ਕਿੱਦਾਂ ਪਤਾ ਕੀ ਕਰਿਆ ਕਰੋ। ਦੁੱਧ ਨੂੰ ਨਾ ਉਬਾਲਾ ਦਵਾ ਲਿਆ ਕਰੋ। ਉਹ ਮਿੱਟੀ ਦਾ ਮਿੱਟੀ ਦੀ ਹੁੰਦੀਆਂ ਨਾ ਝਾਟੀਆਂ ਹੁੰਦੀਆਂ ਚਾ
ਹਾਂਜੀ ਹਾਂਜੀ ਪਤਾ ਜੀ ਮਿੱਟੀ ਦੀ ਚਾਟੀਆਂ।
ਉਹ ਮੇਰੀ ਦਾਦੀ ਨਾ ਓ 'ਚ ਦੁੱਧ ਉਬਾਲਦੀ ਉਹਨੂੰ ਨਾ, ਤੁਸੀਂ ਚੁੱਲੇ ਤੇ ਰੱਖ ਦੋ। ਉਹ ਦੁੱਧ ਨਾ ਕੱੜਦਾ ਰਹੇਗਾ ਉਹਨੂੰ ਚੰਗੀ ਤਰ੍ਹਾਂ ਗਰਮ ਹੋਣ ਦੋ ਜੀ। ਉਹ ਨਾ ਦੁੱਧ ਕੱੜਦਾ ਰਹੇਗਾ ਕੱੜਦਾ ਰਹੇਗਾ ਹੈਂ ਓਹਨੂੰ ਰਿੱਝਣ ਦੋ। ਰਿੱਜ ਰਿਜ ਕੇ ਨਾ ਉਹ ਉਹਦਾ ਰੰਗ ਚੇਂਜ ਹੋ ਜਾਂਦਾ ਲਾਲ ਜਾ ਹੋ ਜਾਂਦਾ ਵਾ। ਤੁਸੀਂ ਉਹ 'ਚ ਥੋੜ੍ਹਾ ਦਹੀਂ ਪਾ ਕੇ ਨਾ, ਦਾ ਉਹਦਾ ਖੱਟਾ ਲਾ ਦਿਓ।
ਹਾਂਜੀ।
ਖੱਟਾ ਲਗਾ ਕੇ ਨਾ ਰਾਤ ਨੂੰ ਤੁਸੀਂ ਰਾਤ ਨੂੰ ਲਗਾ ਰਾਤ ਨੂੰ ਜਮਾਂਦੇ ਦ, ਈ ਰਾਤ ਨੂੰ ਜਮਾਇਆ ਕਰੋ, ਫੇਰ ਤੁਸੀਂ ਕਹਿਣਾ ਮੈਂ ਚੱਲੀ ਕੰਮ, ਤੂੰ ਜਾਈ ਜੰਮ।
ਅੱਛਾ ਈ।
ਹਾਂਜੀ-ਹਾਂਜੀ, ਠੀਕ ਏ-ਠੀਕ ਏ।
ਹੇਨਾ ਏਦਾ ਕੈ ਕਿ ਤੇ ਆਪਣਾ ਤੁਸੀਂ ਮਤਲਬ ਵੀ ਰਾਤ ਨੂੰ ਸੋਣ ਚਲ ਜਾਂਦੇ ਓ। ਫੇਰ ਤੁਸੀਂ ਸਵੇ ਰੇ ਆ ਕੇ ਦੇਖੋਗੇ ਨਾ ਤੁਹਾਡਾ ਦਹੀਂ ਮਤਲਬ ਜੰਮਿਆ ਹੋਏਗਾ। ਏਦਾਂ ਮਤਲਬ ਸਾਡੇ ਦ ਮੈਂ ਏਦਾਂ ਹੀ ਕਰਦੀ ਆ ਫਿਰ ਜਿੱਦਾਂ ਸਾਡੀ ਦਾਦੀ ਕਰਦੀ ਆ। ਫੇਰ ਅਸੀਂ ਵੀ ਓਦਾਂ ਈ ਕਰਦੇ ਤੇ ਫਿਰ ਉਹ ਉਹ ਕਿਉਂਕਿ ਉਹ ਦੁੱਧ ਨਾ ਗ ਰਿੱਝਾ ਹੁੰਦਾ ਵਾ ਹਨਾ ਤੇ ਉਹ ਲਾ ਲਾਲ-ਲਾਲ ਜੀਦਹੀਂ ਜਮਦੀ ਉਹਦੀ।
ਹਾਂਜੀ ਜੀ ਮੇਰੇ ਮੇਰੇ ਬੱਚਿਆਂ ਨੇ ਨਾ, ਆਪਣੇ ਨਾਨਕੇ ਨਾਨਕੇ ਖਾਧ ਕੀਤੀ ਸੀ ਉਹ ਲੱਸੀ ਤੇ ਉਹ ਕਦੋਂ ਦਾ ਮਗਰ ਹੀ ਪਏਦੇ ਨੇ ਹੁਣ ਮੈਂ ਬੜਾ ਬਾਜ਼ਾਰ 'ਚ ਵੀ ਲੱਭਿਆ ਬੋਤ ਵੇਖਿਆ ਹਨਾ ਸਾਡੇ ਆ ਕੋਲ-ਕੋਲ ਡੈਮ ਉੱਥੇ ਵੀ ਪੁੱਛਿਆ ਪਰ ਉਹ ਕਹਿੰਦੇ ਕਿ ਨਾ ਘਰ ਈ ਬਣਦੀ ਏ। ਫੇਰ ਮੈਂ ਕਿਹਾ ਚਲੋ ਧਾਨੂੰ ਪੁੱਛਦੀ ਹਾਂ ਘਰ ਬਣਾਨੀ ਆ। ਘਰ ਦੀ ਚੀਜ਼ ਦੇ ਜ ਫਾਇਦੇ ਨੇ।
ਜੀ ਹਾਂਜੀ ਫੇਰ ਤੁਸੀਂ ਦਹੀਂ ਨਾ ਉਹਨੂੰ ਨਾ ਉਹ ਲੈ ਕੇ ਨਾ ਮਧਾਣੀ ਲੈ ਕੇ
ਹਾਂਜੀ-ਹਾਂਜੀ।
ਉਹਨੂੰ ਨਾ, ਉਹਨੂੰ ਰਿੜਕੋ ਚੰਗੀ ਤਰ੍ਹਾਂ। ਪਤਾ ਘਰ ਕਿੱਦਾਂ ਰਿੜਕੀ ਹਨਾ ਫ ਨਾ ਤੁਸੀਂ ਰਿੜਕਦੇ ਰਹੋਗੇ ਰਿੜਕ ਦੇ ਰਹੋਗੇ ਨਾ ਉੱਪਰ ਮੱਖਣ ਆਉਂਦਾ ਰਹੇਗਾ।
ਹਾਂਜੀ-ਹਾਂਜੀ।
ਤੁਸੀਂ ਉਹਨੂੰ ਮੱਖਣ ਨੂੰ ਨਾ, ਉਤਾਰ ਲੈਣਾ। ਉਹਨੂੰ ਇੱਕ ਡੂੰਘੇ 'ਚ ਪਾ ਲੈਣਾ ਤੇ ਡੂੰਘੇ ਵਿੱਚ ਪਾ ਕੇ ਤੇ ਬਾਕੀ ਤੁਹਾਡੀ ਲੱਸੀ ਬਣ ਜਾਏਗੀ, ਤੇ ਉਹ ਉਹ ਜਿੱਦਾਂ ਤੁਸੀਂ ਲੱਸੀ ਬਣਾਏ ਨਾ ਤਾਂ ਮ ਮੱਖਣ ਵੀ ਬਹੁਤ ਜ਼ਿਆਦਾ ਨਿਕਲ ਮੱਖਣ ਵੀ ਟੇਸਟੀ ਹੋਏਗਾ ਤੁਸੀਂ ਆਪਣੇ ਬੱਚਿਆਂ ਨੂੰ ਖੁਵਾਣਾ। ਦੇਖੋ ਤੁਹਾਡੇ ਬੱਚੇ ਦੀ ਸਿਹਤ ਲਈ ਕਿੰਨਾ ਅੱਛਾ ਹੋਏਗਾ ਮੱਖਣ। ਹੁਣ ਤੁਸੀਂ ਬਾਜ਼ਾਰ ਦਾ ਮਖ ਦੇਂਦੇ ਉਹ ਤੇ ਉਹ ਇੰਨਾ ਵਧੀਆ ਨੀ ਹੁੰਦਾ ਹੈਗਾ।
ਹਾਂਜੀ ਜੀ ਬਾਜ਼ਾਰ ਦਾ ਮੱਖਣ। ਹਾਂਜੀ ਨਾ ਅਜੀਬ ਦਾ ਟੇਸਟ ਵੀ ਆਉਂਦਾ ਹੈ। ਫੇਰ ਤੁਸੀਂ ਵੇਖੋ ਬਾਜ਼ਾਰ ਦਾ ਮੱਖਣ ਮੱਖਣ ਤੇ ਜਿਹੜਾ ਹੁੰਦਾ ਜੀ ਵਾਈਟ ਹੀ ਕਲਰ ਦਾ ਹੁੰਦਾ। ਹਨਾ ਚਿੱਟੇ ਰੰਗ ਦਾ ਮੱਖਣ ਹੁੰਦਾ ਬਜ਼ਾਰੀ ਮੱਖਣ ਤੇ ਜੀ ਪੀਲਾ ਪੀਲਾ ਹੁੰਦਾ ਹੈ ਵੈਸੇ ਤਾਂ ਇਸ ਅਮੂਲ ਦਾ ਹੀ ਵਰਤਦੇ ਆਮੂਲ ਦਾ ਸਾਨੂੰ ਵਧੀਆ ਲੱਗਦਾ ਸੀ ਦੁੱਧ ਵੀ ਅਮੂਲ ਦਾ
ਜਿਹੜਾ ਮਰਜੀੀ ਲੈ ਲੋ ਪਰ ਘਰ ਦੀ ਜਿਹੜਾ ਵਧੀਆ ਹੁੰਦਾ ਨਾ ਉਹ ਵਧੀਆ ਹੀ ਹੁੰਦਾ ਵਾ। ਜੈ ਕੀਤਾ ਹੈ ਤੁਹਾਨੂੰ ਬਣਾਇਆ ਕਰੋ ਤੁਸੀਂ।
ਹਾਂਜੀ ਹਾਂਜੀ ਬਸ ਜੀ ਟੈਮ ਜ ਨਹੀਂੀ ਮਿਲਦਾ ਥੋੜਾ ਨੌਕਰੀ ਵਾਲੇ ਬੰਦਿਆਂ ਨੂੰ ਕਿੱਥੇ ਟੈਮ ਲੱਗਦਾ।
ਹਾਂਜੀ ਹਾਂਜੀ ਇਹ ਤੇ ਹੈ ਹੀ ਹੈ।
ਫੇਰ ਅਸੀਂ ਸੋਚਦੇ ਹਾਂ, ਕਿ ਸਾਡਾ ਕੰਮ ਜਲਦੀ ਹੋ ਜਾਏ। ਅਸੀਂ ਬਾਜ਼ਾਰੋਂ ਦੇ ਲੈਂਦੇ ਹਾਂ।
ਹਾਂਜੀ ਹਾਂਜੀ ਇਹ ਤੇ ਹੈ ਹੀ ਆ ਬਸ ਤੁਸੀਂ
ਹਾਂਜੀ ਹਾਂਜੀ।
ਹਾਂਜੀ। ਤੇ ਆਪਣਾ ਕੀ ਕਹਿੰਦੇ ਆ ਬਸ ਏਦਾਂ ਕਰਕੇ ਕਿ ਬਣਦਾ ਏਦਾਂ, ਹੀ ਤੁਸੀਂ ਆਪਣੇ ਘਰ ਬਣਾ ਲਿਆ ਕਰੋ।
ਹਾਂਜੀ ਜੀ ਹਾਂਜੀ ਮੈਂ ਅੱਗੋਂ ਘਰ ਹੀ ਬਣਾਵਾਂ ਕਰਾਂਗੀ।
ਦੇਖੋ ਪਿੰਡਾਂ ਚ ਥੋੜ੍ਹਾ ਜ਼ਿਆਦਾ ਹੀ ਬਣਦਾ ਵਾ ਹੁਣ ਤੁਸੀਂ ਸ਼ਹਿਰ ਚ ਰਹਿੰਦੇ। ਤੁਸੀਂ ਥੋੜਾ ਬਣਾ ਲਿਆ ਕਰੋ ਤੁਸੀਂ ਥੋੜਾ ਮਤਲਬ ਥੋੜਾ ਦੁੱਧ ਲੈ ਲਿਆ ਕਰੋ। ਕਿੱਲੋ ਕੇ ਦੁੱਧ ਦਾ ਬਣਾ ਲਿਆ ਕਰੋ ਕਿੱਲੋ ਪਿੰਡਾਂ ਚ ਦੇਖੋ ਜ਼ਿਆਦਾ ਹੀ ਦੁੱਧ ਹੁੰਦਾ ਹਨਾ ਮਝਾਂ ਗਵਾਂ ਹੁੰਦੀਆਂ ਬਥੇਰੀਆਂ।
ਠੀਕ ਏ ਜੀ ਠੀਕ ਏ ਮੈਂ ਥੋੜ੍ਹਾ ਬਣਾ ਕੇ ਦੇਖਾਂਗੀ ਜੇ ਮੇਰੇ ਬੱਚਿਆਂ ਨੂੰ ਵਧੀਆ ਲੱਗਿਆ ਫੇਰ ਮੈਂ ਹੋਰ ਬਣਾਵਾਂਗੀ। ਹਨਾ ਘ ਮੈਂ ਸੋਚਦੀ ਹਾਂ ਕਿ ਬੱਚਿਆਂ ਨੂੰ ਜਿੰਨਾ ਕੁ ਘਰ ਦਾ ਤੇ ਇਹ ਬਹੁਤ ਵਧੀਆ ਹਨਾ।
ਹਾਂਜੀ ਤੇ ਆਪਣਾ ਸਿਹਤ ਵੀ ਤੁਹਾਡੀ ਚੰਗੀ ਰਹੀ ਘਰ ਦਾ ਖਾਣ ਨਾਲ।
ਹਾਂਜੀ, ਹਾਂਜੀ ਅਸੀਂ ਆਪਣੀ ਉਹ ਚੀਜ਼ ਆਪਣੇ ਬਜ਼ੁਰਗ ਸੱਸ ਸਹੁਰ ਨੂੰ ਵੀ ਦੇ ਸਕਦੇ ਹਾਂ ਹਨਾ।
ਸਾਡੇ ਤੇ ਵੱਡੇ ਬਜ਼ੁਰਗ ਖਾਂਦੇ ਹੀ ਦਹੀਂ ਮੱਖਣ ਖਾ, ਖਾ ਕੇ ਬਸ ਇਹੀ
ਹਮ, ਜੀ ਬਿਲਕੁਲ ਜੀ ਬਿਲਕੁਲ ਸਾਡੇ ਬ ਸਭ ਬਜ਼ੁਰਗਾਂ ਦੇ ਦਹੀਂ ਮੱਖਣ ਘਿਓ ਜਿਹੜਾ ਅਸਲੀ ਖਾਧਾ ਹੋਇਆ। ਹੁਣ ਤੇ ਜੀ ਘਿਓ ਵੀ ਹਾਂਜੀ ਬਜ਼ਾਰੀ ਘਿਓ ਵਿੱਚ ਵੀ ਤੁਸੀਂ ਦੇਖ ਲਓ ਮਿਲਾਵਟ ਹੋਏਗੀ, ਹੋਏਗੀ।
ਹਾਂਜੀ, ਹਾਂਜੀ ਇਹ ਤੇ ਹੈ ਹੀ ਆ।
ਘਿਓ ਤੇ ਚਲੋ ਮੈਂ ਵੀ ਘਰ ਹੀ ਕੱਢਦੀਆਂ ਸਾਡੇ ਘਿਓ ਤੇ ਘਰ ਹੀ ਕੱਢਦੇ ਨੇ ਤੁਸੀਂ ਇੱਕ ਚੀਜ਼ ਦੀ ਨੋਟਿਸ ਘਰੋ ਜਿਹੜਾ ਚ ਬਾਜ਼ਾਰ ਦਾ ਸੀ। ਇੱਕ ਵਾਰ ਬਾਜ਼ਾਰ ਦਾ ਲਿਆਂਦਾ ਸੀ, ਜੇ ਮੈਂ ਉਹਦੀ ਪਰੌਂਠੀ ਬਣਾਈ ਨਾ ਉਹਦੀ ਵਾਸ਼ਨਾ ਨੀ ਆਈ। ਤੇ ਜਿਹੜੀ ਅਸੀਂ ਘਰ ਦੇ ਘਓ ਦੀ ਪਰੋਟੀ ਬਣਾਦੇ ਹਾਂ ਨਾ ਤੇ ਉਹ ਪੂਰੀ ਵਾਸ਼ਨਾ ਜੀ ਆਉਂਦੀ ਹਨਾ ਬਿਲਕੁਲ ਬਹੁਤ ਵਾਸ਼ਨਾ ਆਉਂਦੀ ਹੈ ਕਿ ਹਾਂ ਪਤਾ ਲੱਗਦਾ ਦੇਸੀ ਘਿਓ ਦੀ ਪਰੋਂਠੀ ਬਣ ਰਹੀ ਹੈ। ਫੇਰ ਜੀ ਮੈਂ ਕਦੀ ਬਾਜ਼ਾਰੋਂ ਨੀ ਮੰਗਵਾਆ ਮੈਂ ਤੇ ਆਪਣਾ ਮਲਾਈ ਇਕੱਠੀ ਕਰ ਕੇ ਹਫ਼ਤੇ ਦੀ ਹਫ਼ਤੇ ਚ ਜਿੰਨਾ ਘਿਉ ਨਿਕਲਿਆ ਨਾ ਵਰਤ ਲਿਆ ਤੇ ਹਫਤ ਤੇ ਬਸ ਫੇਰ ਘਿਓ ਕੱਢ ਲਿਆ।
ਬਸ ਬੱਚਿਆਂ ਨੂੰ ਇਹੀ ਦਿਆ ਕਰੋ ਖਾਣ ਵਾਸਤੇ ਜੀ।
ਹਾਂਜੀ ਦੀ ਮੇਰੇ ਸਾਡੇ ਤੇ ਖਾਂਦੇ ਹੀ ਘਾਰ ਦਾ ਘਿਓ ਨੇ ਅਸੀ ਕਦੇ ਘਿਓ ਨੀ ਅਸੀਂ ਬਜ਼ਾਰ ਲਿਆਉਂਦਾ। ਬਾਕੀ ਅਸੀਂ ਮੱਖਣ ਦਹੀ ਅਸੀਂ ਬਜ਼ਾਰੋਂ ਹੀ ਲਿਆਉਂਦੇ ਹਾਂ ਚਲੋ ਹੁਣ ਤੁਸੀਂ ਮੈਨੂੰ ਦੱਸਿਆ। ਤੇ ਮੈਂ ਲੱਸੀ ਵੀ ਘਰ ਬਣਾ ਕੇ ਦੇਖਾਂਗੀ ਤੇ ਮੱਖਣ ਵੀ ਕੱਢ ਕੇ ਦੇਖਾਂਗੀ।
ਹਾਂਜੀ, ਹਾਂਜੀ ਤੇ ਆਪਣਾ ਸਾਗ ਸੂਪ ਵੀ ਬਣਾ ਲਿਆ ਕਰੋ ਜੀ ਘਰ ਬੱਚਿਆਂ ਨੂੰ ਦਿਆ ਕਰੋ ਖਾਣ ਵਾਸਤੇ।
ਜੀ ਹਾਂਜੀ ਬਣਾਦੇ ਹਾਂ ਜੀ ਸਾਗ ਬਣਾਉਂਦੇ ਹਾਂ ਪਾਲਕ ਪਨੀਰ ਅਸੀਂ ਖਾਂਦੇ ਹਾਂ।
ਅੱਛਾ ਜੀ, ਅੱਛਾ ਫੇਰ ਠੀਕ ਹੈ ਜੀ ਸਾਡੇ ਤੇ ਦੇਖੋ ਬ ਨਹੀਂ ਲਿਆਂਦਾ ਕਿਉਂਕਿ ਆਪਾਂ ਪਿੰਡਾਂ ਚ ਰਹਿੰਦੇ।
ਹਾਂਜੀ, ਹਾਂਜੀ ਸਾਡੇ ਵੀ ਜੀ ਪਾਲਕ ਪਨੀਰ ਵਿੱਚ ਏ
ਬੱਚੇ ਪਾਲਕ ਪਨੀਰ ਖੁਸ਼ ਹੋ ਕੇ ਖਾ ਲੈਂਦੇ ਨੇ। ਸਾਗ ਜਿਹੜਾ ਜੀ ਦੇਖੋ, ਅੱਜ ਕੱਲ੍ਹ ਬੱਚਿਆਂ ਨੂੰ ਮਿਕਸੀ ਚ ਘੋਟਿਆ ਹੋਇਆ ਵਧੀਆ ਲੱਗਦਾ। ਪਰ ਮੈਨੂੰ ਤੇ ਘੋਟਕੇ ਵਾਲਾ ਪਸੰਦ ਜਦ ਤੱਕ ਘੋਟ
ਹਾਂਜੀ, ਉਹ ਵਿੱਚ ਹਲਣ ਪਾ ਕੇ ਨਾ ਆਲਣ ਆਲਣ ਪਤਾ ਕਿੰਨੂੰ ਕਹਿੰਦੇ ਨੇ ਆਲਣ ਕਹਿੰਦੇ ਆ ਥੋੜਾ ਆਟਾ ਪਾਲੋ ਚਾਹੇ ਉਹ ਮ ਮੱਕੀ ਦਾ ਪਾ ਲਓ ਚਾਹੇ ਉਹ ਕਣਕ ਦਾ ਪਾ ਲਓ। ਤੁਸੀਂ ਜਿਹੜਾ ਮਰਜੀ ਆਲਣ ਪਾ ਸਕਦੇ ਤੇ ਉਹਨੂੰ ਚੰਗੀ ਤਰ੍ਹਾਂ ਘੋਟਾ ਮਾਰ ਕੇ ਬਸ ਮ
ਜੀ ਕਰਦੀਆ ਹਾਂ ਬਾਕੀ ਇਹਨਾਂ ਦੇ ਮੇਰੇ ਹਸਬੈਂਡ ਵੀ ਉਹ ਵੀ ਕਹਿਣਗੇ ਮੈਨੂੰ। ਘੋਟ ਕੇ ਦੇ ਤੇ ਫੇਰ ਅਸੀਂ ਜਿਵੇਂ ਆਪਣੇ ਨਾਲ ਦਿਆਂ ਨੂੰ ਦਿੰਦੇ ਹਾਂ ਉਹ ਵੀ ਕਹਿੰਦੇ ਨੇ ਸਾਨੂੰ ਘੋਟਣੇ ਵਾਲਾ ਦਿਆ ਕਰੋ ਤੇ ਮੈਨੂੰ ਵੀ ਘੋਟਣੇ ਵਾਲਾ ਸਾਗ ਹੀ ਪਸੰਦ ਜੀ ਐ ਬੱਚਿਆਂ ਵਾਸਤੇ ਥੋੜਾ ਜਿਹਾ ਮ ਸ ਚ ਪੀਸਣਾ ਪੈਂਦਾ
ਚਲੋ ਕੋਈ ਨੀ ਪਰ ਬੱਚਿਆਂ ਨੂੰ ਤੁਸੀ ਘੋਟਿਆ ਹੋਇਆ ਖਵਾਇਆ ਕਰੋ। ਮਿਕਸੀ ਚਂ ਇਨਾ ਟੇਸਟ ਨਹੀਂ ਆਉਂਦਾ ਜਿੰਨਾ ਘੋਟੇ ਹੋਏ ਦਾ ਆਂਦਾ ਹੈ।
ਹਾਂਜੀ, ਹਾਂਜੀ ਮੇਰੇ ਤੇ ਹਸਬੈਂਡ ਕਹਿਣਗੇ ਪਤਾ ਨੀ ਕੀ ਹੈ ਮਹਿੰਦੀ ਜੀ ਬਣਾ ਕੇ ਖਾਂਦੇ ਨੇ। ਘੋਟਿਆ ਹੋਇਆ ਸਾਗ ਖਾਓ ਕਿੱਡਾ ਵਧੀਆ ਲੱਗਦਾ ਹੈ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਹੋਰ ਸੁਣਾਓ? ਹੋਰ ਵਧੀਆ ਤੁਸੀਂ ਘਰੇ?
ਹਾਂਜੀ ਹਾਂਜੀ ਸਭ ਬਹੁਤ ਵਧੀਆ ਨੇ ਮੈਂ ਬਸ ਲੱਸੀ ਦੀ ਬੱਚੇ ਜਿੱਦ ਕਰਦੇ ਸੀ ਮੈਂ ਕਿਹਾ ਪੁੱਛਦੀ ਨਾ ਅੱਜ ਫਿਰ ਰਾਤੀ ਮੈਂ ਲੱਸੀ ਬਣਾ ਕੇ ਦੇਖਾਂਗੀ ਅੱਛਾ ਜਿਹੜਾ ਮਿੱਟੀ ਦਾ ਭਾਂਡਾ ਉਹ ਗੈਸ ਤੇ ਮਤਲਬ ਚਲ ਜਾਏਗਾ ਨਾ ਗੈਸ ਤੇ
ਨਹੀਂ ਨਹੀਂ ਜੀ ਚੁੱਲੇ ਤੇ ਰੱਖਿਆ ਕਰੋ। ਉਹ ਭਾਂਡਾ ਨਾ ਥੋੜਾ ਵੱਡਾ ਹੁੰਦਾ ਤੇ ਚੁੱਲੇ ਤੇ ਹੀ ਚੁੱਲ੍ਹ ਤੇ ਹੀ ਹੁੰਦਾ ਉਹ। ਚੁੱਲ੍ਹੇ ਤੇ ਆਪਾਂ ਤਾਂ ਚੁੱਲ੍ਹੇ ਤੇ ਹੀ ਰੱਖ ਕੇ ਬਣਾਦੇ ਹਾਂ ਜੀ। ਗੈਸ ਤੋਂ ਸਾਡੇ ਘਰ ਚ ਬਹੁਤ ਹੀ ਘੱਟ ਬਲਦਾ ਵਾ। ਪੈਸੇ ਨੀ ਇੰਨਾ ਅਸੀਂ ਪਟਦੇ ਹੈਗੇ। ਉਥੇ ਚੁੱਲਾ ਹੀ ਤੁਸੀ ਰੱਖਿਆ ਨਾ।
ਹੈਗਾ ਦੋ ਤਿੰਨ ਘਰ ਛੱਡ ਕੇ ਚੁੱਲ੍ਹਾ ਹੈਗਾ ਉਹਨਾ ਨੇ ਬਣਾਇਆ ਦਾ ਕਿ ਕਦੀ। ਗੈਸ ਖਤਮ ਹੋਜੇ ਨਾ ਮਿਲਜੇ। ਨਾ ਮਿਲੇ ਤੇ ਉਹ ਚੁੱਲਾ ਬਾਲ ਲੈਂਦੇ ਨੇ ਜਿਵੇਂ ਸਾਡੇ ਸਿਲੰਡਰਾਂ ਦੇ ਪਿੱਛੇ ਬੜੀ। ਦਿੱਕਤ ਹੋ ਗਈ ਸੀ ਤੇ ਉਹਨਾਂ ਨੇ ਚੁੱਲਾ ਹੀ ਬਾਲਿਆ। ਕੋਈ ਨੀ ਚੁੱਲੇ ਤੇ ਮੈਂ ਕਰ ਲਾਂਗੀ।
ਹਾਂਜੀ ਹਾਂਜੀ।
ਹੋਰ ਕੀ ਬਣਾਇਆ? ਫਿਰ ਤੁਸੀਂ।
ਬਸ ਵਧੀਆ ਅਸੀਂ ਤੇ ਜੀ ਆਲੂ ਵਾਲੇ ਬੱਚੇ ਕਹਿੰਦੇ ਆਲੂ ਵਾਲੇ ਪਰੌਂਠੇ ਖਾਣੇ ਆ। ਨਾਲ ਦਹੀਂ ਸੀ ਨਾਲ ਆਲੂ ਵਾਲੇ ਪਰੌਂਠੇ ਨਾਲ ਮੱਖਣ ਤੇ ਚਲੋ ਆਪਣਾ ਸੀ ਕਿਹਾ ਚੱਲ ਬੱਚੇ ਬੱਚੇ ਜੋ ਕਹਿੰਦੇ ਉਹੀ ਬਣਾ ਕੇ ਫਿਰ ਦੇਣਾ ਚਾਹੀਦਾ ਉਹਨਾਂ ਨੂੰ
ਹਾਂਜੀ ਹਾਂਜੀ ਬਿਲਕੁਲ ਸੈਚੜੇ ਤੇ ਮਤਲਬ ਹਰ ਐਤਵਾਰ ਬੱਚੇ ਕਹਿਣਗੇ ਕੀ ਖਾਣਾ ਆਲੂ ਪਰੋਂਠੇ ਮੱਖਣ ਦਹੀਂ ਬੈਲਦਾ ਜੇ ਅਸੀਂ ਮੂਲ ਮੱਖਣ ਵਰਤਦੇ ਸੀ ਹੁਣ ਚਲੋ ਮੈਂ ਠਹਿਰ ਕੀ ਰਾਤੀ ਕੱਟਾਂਗੀ ਨਾ ਲੱਸੀ ਤੇ ਮੱਖਣ ਵੀ ਕੱਟ ਕੇ ਆਏ ਗਏ ਬੱਚਿਆਂ ਨੂੰ ਕਹਾਂਗੀ ਤੁਸੀਂ ਘਰ ਦਾ ਮੱਖਣ ਖਾ ਕੇ ਦੇਖੋ ਜੇ ਉਹਨਾਂ ਨੂੰ ਵਧੀਆ ਲੱਗਿਆ ਤੇ ਫਿਰ ਮੈਂ ਤੇ ਮੱਖਣ ਵੀ ਘਰ ਹੀ ਕੱਟਿਆ ਕਰਾਂਗੀ ਘਿਓ ਵੱਖਣ
ਹਾਂਜੀ ਹਾਂਜੀ ਕੋਈ ਨੀ ਤੁਸੀਂ ਘਰ ਬਣਾ ਲੈਣਾ ਬਣ ਜਾ ਕੋਈ ਨੀ ਇੰਨਾ ਔਖਾ ਨੀ ਹੈਗਾ
ਹਾਂਜੀ ਹਾਂਜੀ ਬਸ ਜੀ ਔਖਾ ਤੇ ਨੀ ਹੁੰਦਾ ਬਸ ਜੀ ਥੋੜਾ ਜਿਹਾ ਟੈਮ ਲੱਗਣ ਦੀ ਗੱਲ ਹੁੰਦੀ ਥੋੜੀ ਜੀ ਚੀਜ਼ਾਂ ਟੈਮ ਮੰਗਦੀ ਨਾ ਤਾਂ ਟਾਈਮ ਨ ਕਰ ਲਏ ਬਸ
ਹਾਂਜੀ ਹਾਂਜੀ ਕੋਈ ਨੀ ਕੋਈ ਨੀ ਤੁਸੀਂ ਇਹੀ ਬੱਚਿਆਂ ਨੂੰ ਖਵਾਇਆ ਕਰੋ ਲਸੀ ਲੁਸੀ
ਜੀ ਹਾਂਜੀ ਜੀ ਹਾਂਜੀ ਜੀ ਹੋਰ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਹਾਂਜੀ ਮੈਂ ਫਿਰ ਤੇ ਹਾਂਜੀ ਮੈਂ ਤੈਨੂੰ ਕਰਾਂਗੀ ਫਿਰ ਫੋਨ ਕਰਾਂਗੀ ਜਦੋਂ ਮੇਰਾ ਦਹੀਂ ਮੱਖ
ਕੋਈ ਨੀ ਮੈਂ ਨਾ ਰੋਟੀਆਂ ਤੁਹਾਨੂੰ ਦਹੀਂ ਲੱਸੀ ਵੀ ਭੇਜ ਦਾਂਗੇ ਠੀਕ ਸਾਡੇ ਬਥੇਰੀ ਜਾਂਦੀ ਆ
ਹਾਂਜੀ ਹਾਂਜੀ ਜੀ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸ੍ਰੀ
ਸਤਿ ਸ਼੍ਰੀ ਅਕਾਲ ਜੀ ਹੋ ਗਿਆ